ਹੈਲੋ
ਹੈਲੋ।
ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡੇ
ਹੈਲੋ
ਹਾਂਜੀ ਆਵਾਜ਼ ਨੀ ਆ ਰਹੀ ਤੁਹਾਨੂੰ
ਬਹੁਤ ਘੱਟ ਆਵਾਜ਼ ਆ ਰਹੀ ਹੈ ਤੁਹਾਡੀ
ਮੈਂ ਤੇ ਬੜੀ ਆਪ ਮੈਂ
ਕਿਸ ਜਗ੍ਹਾ ਤੇ ਬੈਠੇ ਹੋਏ ਹੋ ਤੁਸੀਂ
ਹੁਣ ਵੀ ਨਹੀਂ ਆ ਰਹੀ
ਬਹੁਤ ਘੱਟ ਆ ਜਈ ਜਾਂ ਖੁੱਲੀ ਜਗ੍ਹਾ ਤੇ ਆਓ।
ਹਾ ਮੇ ਆਗੀ ਖੁੱਲ੍ਹੀ ਜਗ੍ਹਾ ਤੇ
ਹੈਲੋ ਹੈਲੋ
ਹੁਣ ਆਵਾਜ਼ ਆ ਰਹੀ ਨਹੀਂ ਆ ਰਹੀ
ਉਹ ਘਟ ਆ ਰਹੀ ਹੈ ਚਲੋ ਤੁਸੀਂ ਹੋਰ ਕੀ ਕਰ ਰਹੇ ਅੱਜ ਕੱਲ
ਹੋਰ ਕੀ ਕਰ ਰਹੇ ਹੋ
ਮੈਂ ਤੇ ਬਸ ਬੈਠੀ ਹੋਈ ਸੀ ਸੋਚਦੀ ਵੀ ਸੀ ਕਿਤੇ ਘੁੰਮਣ ਜਾਵਾਂ
ਹਾਂਜੀ ਹਾਂਜੀ ਸ ਹਾਂ ਮੌਸਮ ਵਧੀਆ ਹੈ
ਕਰਰੋਂ ਤਿਆਰ ਹੀ ਹੋ ਕੇ ਜਾਵਾਂ ਕਿਉਂਕਿ ਅੱਜ ਕੱਲ੍ਹ ਤੇ ਸੜਕਾਂ ਬੜੀਆਂ ਵਧੀਆ ਬਣੀਆਂ ਹੋਈਆਂ ਨੇ ਕਾਰਾਂ ਚ ਏਸੀ ਲੱਗੇ। ਜਣੇ
ਉਸ ਸ ਕਿ ਤੇ, ਬ ਬਾਰਿਸ਼ ਆ ਜਾਂਦੀ ਹੈ, ਤੇ ਕਦੀ ਇਕਦਮ ਧੁੱਪ ਚੜ ਜਾਂਦੀ ਹੈ।
ਹਾਂ ਮੌਸਮ ਬਹੁਤ ਅੱਛਾ ਬਣਿਆ ਆ ਦਿਲ ਕਰਦਾ ਪਿਆ ਕਿਤੇ ਘੁੰਮ ਕੇ ਆਵਾਂ ਕਿਉਂਕਿ ਇੰਨੀਆਂ-ਇੰਨੀਆਂ ਸੋਹਣੀਆਂ ਸੜਕਾਂ ਬਣੀਆਂ ਵੇਖ ਕੇ ਥੋੜਾ ਮਨ ਖੁਸ਼ ਹੋ ਜਾਏਗਾ। ਮਤਲਬ ਹਰਿਆਵਲ ਬੜੀ ਹੈ ਸੜਕਾਂ ਤੇ ਮਨ ਬਣਾਏ ਆ ਸੋਚਣੀ ਪਏ ਤੁਹਾਡੇ ਸ਼ਹਿਰ ਆਵਾਂ, ਸੁਣਿਆ ਸ਼ਹਿਰ ਬੜਾ ਸੋਹਣਾ ਵੇ,
ਹਾਂਜੀ-ਹਾਂਜੀ ਬੜਾ ਸੋਹਣਾ ਸ਼ਹਿਰ ਹੈ, ਚੱਕਰ ਲਾਓ ਤੁਸੀਂ।
ਹਾਂ ਮੈਂ ਸੁਣਿਆ ਪਹਾੜੀ ਇਲਾਕਾ ਵਤਾ ਉੱਤੇ, ਥੱਲੇ ਬਹੁਤ ਸੋਹਣਾ ਬਣਿਆ ਵੇ, ਮੇਰੀ ਭੈਣ ਦੱਸਦੀ ਹੁੰਦੀ ਏ ਬਹੁਤ ਸੋਹਣਾ ਮਜ਼ਾ ਆਦਾ ਉੱਥੇ, ਚੋਚੇ ਪਾਲ ਹੈਗੇ ਨੇ ਜਿਨਾਂ, ਥੱਲੇ ਮਕਾਨ ਹੈਗੇ ਨੇ ਲਾਇ ਟਾਂ ਜਗਦੀਆਂ ਬੜਾ ਸੋਹਣਾ ਲੱਗਦਾ ਵੇ,
ਘਰ ਦੀ ਛੱਤ ਹੋ ਨਾ,
ਹਾਂਜੀ-ਹਾਂਜੀ, ਹੈਲੋ,
ਸਾਡੀ ਤਾਂ ਘਰ ਦੀ ਛੱਤ ਉੱਧਰ ਪਹਾੜ ਨਜ਼ਰ ਆਦੇ ਨੇ,
ਅੱਛਾ ਤਾਂ ਕਹਿੰਦੇ ਬੜਾ ਮਜ਼ਾ, ਆਦਾ ਉੱਥੇ ਜਾ ਕੇ ਕਿਨਾ ਤੁਹਾਡੇ ਸ਼ਹਿਰ, ਕਿਆ। ਕੋਈ ਨੀ ਸਲਾਹ ਬਣਾਨੇ ਆ ਤੁਹਾਡੇ ਘਰ ਆਣੇ ਆ ਐਤਕੀ,
ਹਾਂਜੀ-ਹਾਂਜੀ, ਤੁਸੀਂ ਆਓ ਅਸੀਂ ਤੇ ਕਿੰਨੀ ਵਾਰ ਕਿਹਾ ਬੈ ਤੁਸੀਂ ਆਂਦੇ ਕੋਈ ਨੀ,
ਨਹੀਂ-ਨਹੀਂ ਹੁਣ ਤੁਸੀਂ ਦੱਸਿਆ ਨਾ ਸਾਡਾ ਸ਼ਹਿਰ ਬੜਾ ਸੋਹਣਾ ਤੇ ਦਿਲ ਕਰਦਾ ਪਿਆ ਵੇ ਖਣ ਵਾਸਤੇ ਵੀ ਆਈਏ ਵੀ ਖੀਰ ਘਿਓ ਜਿਆਦੇ, ਅਸੀਂ ਪਿੱਛੇ ਗੁਰਦੁਆਰੇ ਗਏ ਸੀ। ਉਸ ਉੱਥੋਂ ਪਹਾੜ ਚਾਲੂ ਹੋ ਜਾਂਦੇ ਨੇ ਫੇ ਅਸੀਂ ਤੁਹਾਡਾ ਘਰ ਕਹਿੰਦੇ ਕਿਲੋਮੀਟਰ ਅੱਗੇ ਹੈਗਾ ਵੇ,
ਅੱਛਾ,
ਤੇ ਰਾਹ ਚ ਕਿੰਨੇ ਪਹਾੜ ਆਉਂਦੇ ਹੋਣਗੇ ਉੱਥੇ ਪਾ ਚਾਲੂ ਹੋ ਜਾਂਦੇ ਨੇ ਇੰਨੇ ਸੋਹਣੇ ਲੱਗਦੇ ਨੇ, ਹਾਂਜੀ, ਬਹੁਤ ਸੋਹਣਾ ਤੁਹਾਡਾ ਇਲਾਕਾ ਹੈਗਾ ਵ ਪਹਾੜੀ ਇਲਾਕਾ ਰੈਡ ਕਲਰ ਦੀ ਮਿੱਟੀ ਹੈਗੀ ਸੀ, ਬਹੁਤ ਵਧੀਆ ਲੱਗਦਾ ਪਿਆ ਸੀ। ਕੋਈ ਨਹੀਂ ਸਲਾਹ ਬਣਾਵਾਂਗੇ, ਤੁਹਾਡਾ ਸ਼ਹਿਰ ਜ਼ਰੂਰ ਵੇਖਣ ਆਵਾਂਗੇ।
ਹੁਣ ਇੱਥੇ ਕਈ ਜਗ੍ਹਾ ਕਈ ਜਗ੍ਹਾ ਨੇ ਘੁੰਮਣ ਵਾਲੀਆਂ ਬੜੀ ਵਧੀਆ,
ਹਾਂ, ਅੱਜ ਕੱਲ੍ਹ ਵੈਸੇ ਸੜਕਾਂ ਹੀ ਬੜੀਆਂ ਵਧੀਆ ਹੈ, ਨਾ ਤੇ ਬਿਲ ਕਦੇ ਘੁੰਮਣ ਜਾਣ ਵਾਸਤੇ ਕਿਤੇ ਘੁੰਮ
ਹੂੰ, ਚਲੋ ਸਰਕਾਰਾਂ ਚੰਗਾ ਉਹਨਾਂ ਨੇ ਅਗਲਾ ਕੰਮ ਕਰ ਰਹੀਆਂ ਨੇ ਹਰ ਜਗ੍ਹਾ ਸੜਕਾਂ ਸੋਹਣੀਆਂ ਬਣਾਤੀਆਂ ਨੇ, ਨਹੀਂ ਤੇ ਪਹਿਲਾਂ ਤੇ ਅੱਜ, ਉਬਰ ਖਬੜ ਸੜਕਾ ਸਨ
ਹਾਂਜੀ-ਹਾਂਜੀ,
ਹੁਣ ਪਹਾੜ ਕੱਟ ਕੱਢ ਕੇ ਸੜਕਾਂ ਬਣਾਣੀਆਂ ਪਹਾੜੀ ਇਲਾਕੇ ਵਿੱਚ ਕੋਈ ਆਸਾਨ ਕੰਮ ਥੋੜਾ ਨਾ,
ਹਾਂ ਬਹੁਤ ਵਧੀਆ ਲੱਗਦਾ ਵੇ ਐ, ਬਣਾ ਰਹੇ ਨੇ ਹਰ ਜਗ੍ਹਾ। ਅਤੇ ਬੜੀ ਤਰੱਕੀ ਕੀਤੀ ਸਾਡੇ ਦੇਸ਼ ਨੇ, ਜਗ੍ਹਾ'ਜਗ੍ਹਾ ਤੇ ਤੁਸੀਂ ਵੇਖੋ। ਇੰਨੇ ਫਲਾਈਓਵਰ ਬਣੇ ਹੋਏ ਨੇ, ਬਹੁਤ ਤਰੱਕੀ ਕਰ ਲਈਏ ਥੋੜ੍ਹੇ ਸਾਲਾਂ 'ਚ ਬਾਈ ਜੇ ਜ-' ਕਿੱਧਰੇ ਵੀ ਜਾਓ ਤੇ ਇੰਨੀਆਂ ਸੋਹਣੀਆਂ ਸੜਕ
ਪਹਿਲਾਂ ਪਹਿਲਾਂ ਕਿਤੇ ਸੀ ਲੋਕ ਟ੍ਰੇਨ ਚੱਲਦੀ ਸੀ ਅੱਜ ਕਲ ਮੈਟਰੋ ਚੱਲਦੀ ਐ।
ਹਾਂਜੀ, ਹਾਂਜੀ।
ਮੈਟਰੋ ਹਰ ਹਾਂ, ਇੱਕ ਦੋ ਘੰਟੇ ਟਰੇਨਾਂ ਹੋਰ ਚੱਲੀਆਂ ਨੇ ਜੋ ਹੋਰ ਤੇਜ ਚੱਲਦੀਆਂ ਨੇਂ ਇੱਕ ਬੰਦੇ ਮਾਤਮ ਟ੍ਰੇਨ ਹੋ ਗਈ ਦੋ ਤਿੰਨ ਟ੍ਰੇਨਾਂ ਹੋਰ ਚੱਲੀਆਂ ਹੋਈਆਂ ਨੇ।
ਹਾਂ, ਹਾਂਜੀ, ਹਾਂਜੀ ਅੱਛਾ ਲੱਗਦਾ ਜਿਵੇਂ ਮੈਟਰੋ ਘਰ ਹੀ
ਹਾਂ, ਜਦੋਂ ਆ ਜਾਦੀ ਐ, ਦਰਵਾਜ਼ੇ ਇਸ ਤਰ੍ਹਾਂ ਖੁੱਲਣਗੇ, ਦਵ ਦਰਵਾਜ਼ੇ ਉਸ ਤਰ੍ਫ ਖੁੱਲਣਗੇ। ਤੇ ਪੂਰੀ ਆਵਾਜ਼ ਆਂਦੀ ਏ ਬੜੀਆ ਅੱਛੀ ਲੱਗਦੀ ਐ ਸੁਣਨ ਚ
ਨਾਂ ਮਜ਼ਾ ਆਂਦਾ ਛੁੱਟੀਆਂ ਚ ਸੋਚਦੀ ਪਈਆਂ। ਚਲੋ ਕਿੱਦੈ ਮਿਲ ਆਈਏ ਕਿਸ ਨੂੰ ਨਾਲੇ ਥੋੜਾ ਇੰਜੋਏ ਹੋ ਜੈਗਾ ਇੰਨਾ ਛਾਂਣਦਾਰ ਸੜਕ ਕਾਂ ਬਣੀਆ ਹੋਈਆਂ ਨੇ, ਤੇ ਥੋੜਾ ਫਰੈਸ਼ਨੈਸ ਆ ਜਏਗੀ ਸ ਸਾਡੇ ਚ ਸੋਚਣੀ ਪੀ ਮੈਂ ਆਪਣੀ ਭੈਣ ਨੂੰ ਮਿਲ ਕੇ ਆਵ ਛੁੱ
ਹਂ
ਬਾਈ ਥੋੜ੍ਹਾ ਬੰਦੇ ਦਾ ਇੰਜੋਏ ਹੋ ਜਾਏਗਾ। ਹਾਂ। ਥੋੜਾ ਵਧੀਆ ਲੱਗਦਾ ਵ ਮਤਲਬ ਇੰਨੇ ਸੋਹਣੀਆਂ ਸੜਕਾਂ ਬਣੀਆਂ ਹੋਈਆਂ ਨੇ। ਪਹਿਲੇ ਅਸੀਂ ਜਾਂਦੇ ਸੀ ਤੇ ਉਹ ਸਵੇਰੇ ਜਾਣਾ ਤੇ ਰਾਤੀ ਪਹੁੰਚਣਾ ਕੋਈ ਇੰਨਾ ਟਾਈਮ ਲੱਗਦਾ ਸੀ। ਸ਼ਹਿਰ ਦੇ ਵਿੱਚੋਂ ਗੱਡੀਆਂ ਲੰਘਦੀਆਂ ਸੀ ਤੇ ਫਿਰ ਸ਼ਹਿਰ ਕਈ ਜਗ੍ਹਾ ਤੇ ਜਾਨਵਰ ਹੁੰਦੇ ਸੀ ਤੇ ਹੌਲੀ-ਹੌਲੀ ਚਲਾਉਣੀ ਪੈਂਦੀ ਸੀ ਕਾਰ। ਤੇ ਹੁਣ ਤੇ ਇਹਨੇ ਅੱਛੇ ਫਲਾਈਓਵਰ ਬਣ ਗਏ ਨੇ ਹੁਣ ਸ਼ਹਿਰ ਵੀ ਆਂਦਾ ਈ ਨਈਂ ਬੰਦਾ ਜਲਦੀ ਪਹੁੰਚ ਜਾਂਦਾ। ਕੋਈ ਬੰਦਾ ਪਸੀਨਾਂ ਨਹੀਂ ਆਂ ਦਾ ਬੰਦੇ ਬ ਕ ਵਾਲ ਨੀਂ ਖਰਾਬ ਹੁੰਦੇ, ਜਿਵੇਂ ਕਦੋਂ ਗਿਆ ਉਵੇਂ ਉੱਥੇ ਪਹੁੰਚ ਜਾਂਦਾ ਵੇ। ਹਾਂ ਬਹੁਤ ਮਜ਼ਾ ਆਂਦਾ ਵੀ ਅੱਜ-ਕੱਲ ਦੇ ਜਾ ਕੇ ਮਤਲਬ ਕਿਤੇ ਘੁੰਮ
ਪਹਿਲਾਂ ਸਨ ਪਹਿਲਾਂ ਸਨ ਕਿ ਦੂਰ ਦਾ ਸਫ਼ਰ ਕਰਨਾ ਟ੍ਰੇਨ
ਹਾਂਜੀ ਹਾਂਜੀ ਤੇ
ਮਜ਼ਾ ਲੰਬੇ ਸਫ਼ਰ ਅੱਜ ਕੱਲ ਲੋਕ ਸੋਚਦੇ ਨੇ ਬਸ ਆਪਣੀ ਗੱਡੀਆਂ ਚ ਬਹੀਏ ਪਰ
ਪਹਿਲੇ ਇੱਕ ਸਫ਼ਰ ਦਾ ਅਸ ਚਾਰ ਦਿਨ ਚਾਹੀਦੇ ਹੁੰਦੇ ਸੀ ਨਾ ਹੁਣ ਚਾਰ ਦਿਨ ਚ ਤੁਸੀਂ ਦਸ ਦਸ ਜਗ੍ਹਾ ਤੇ
ਹਾਂ ਇਹ ਤੇ ਗੱਲ ਹੈਗੀ ਹੈ
ਕਿਉਂਕਿ ਜਲਦੀ ਬੰਦਾ ਪਹੁੰਚ ਜਾਏਗਾ ਬੰਦਾ ਕਹਿੰਦਾ ਚੱਲਨ ਉੱਥੇ ਵੀ ਉਹ ਆਈਏ ਤੇ ਪਹਿਲੇ ਸੜਕਾਂ ਖ਼ਰਾਬ ਤੇ ਫਿਰ ਉਹ ਬੰਦਾ ਕਹਿੰਦਾ ਸੀ ਚਲੋ ਹੁਣ ਇੱਕੋ ਗਰਮੀ ਲੱਗਦੀ ਸੀ ਬੰਦਾ ਘੱਲ ਪੈ ਜਾਂਦਾ ਸੀ
ਹੁਣ ਇੱਕ ਇੱਕ ਹੁਣ ਇੱਕ ਬਣਿਆ ਵਾ ਫਲਾਈਓਵਰ ਬਣਿਆ ਨਵਾਂ ਪਿੱਛੇ ਕੁੱਛ ਸਾਲ ਪਹਿਲਾਂ ਬਨਿਆ ਵੇ ਤੇ ਅਸੀਂ ਆਪਣੇ ਘਰ ਤ ਚੜ੍ਹਦਾਦੇ ਆ ਉੱਥੇ ਜਾਵੇਂ ਅ ਅੱਗੇ ਆ ਕੇ ਆਪਣੇ ਦੋ ਤਿੰਨ ਘੰਟੇ ਸਫ਼ਰ ਕਰਕੇ ਨਾ ਤੇ ਤਿੰਨ ਘੰਟੇ ਬਾਅਦ ਇੱਕ ਫਲਾਈਓਵਰ ਆਉਂਦਾ ਵ ਸਿੱਧਾ ਸਾਨੂੰ ਸਾਡੇ ਘਰ ਦਾੱ ਕੁਛ ਆਉਂਦਾ ਹੈ ਸੋਚ ਲਓ
ਅੱਛਾ
ਹੁਣ ਛੁੱਟੀਆਂ ਹੋ ਗਈਆਂ ਨੇ ਬੱਚਿਆਂ ਦੀਆਂ
ਹਹ ਹਾਂ
ਵੀਆ ਹੁਣ ਆਇਆ ਹੋਇਆ ਆਪਣੇ ਘ ਘਰੇ ਆਏ ਹੋਏ ਆ
ਅੱਛਾ ਪੇਕੇ ਗਏਦੇ ਉਹ
ਹਾਂ ਤੇ ਬੱਚਿਆਂ ਨੂੰ ਸ਼ੌਕ ਹੁੰਦਾ ਵਵੇ ਨਾਨੀ ਘਰ ਜਾਣ ਦਾ
ਬੱਚਿਆਂ ਨੂੰ ਵੀ ਆਉਂਦਾ ਤੇ ਮਾਵਾਂ ਨੂੰ ਵੀ ਆਉਂਦਾ ਜਾ ਕੇ ਉੱਥੇ ਆਰਾਮ ਨਾਲ ਬਹਿਣਾ ਸੋਣਾ ਵੀ ਕੰਮ ਕਰਨਾ ਨੀ ਪੈਣਾ ਕੋਈ
ਤੇ ਸੋਦੇ ਘਰ ਤੇ ਟੈਂਨਸ਼ਨ ਹੁੰਦੀ ਹੈ ਰੋਟੀ ਰੋਟੀ ਵੀ ਆਪੇ ਬਣਾ ਕੇ ਖਾਣੀ ਉਹ ਉੱਥੇ ਆ ਕੇ ਆਰਾਮ ਨਾਲ ਦਿਲ ਕੀਤਾ ਕਰੋ ਨਹੀਂ ਤੇ ਲੰਮੇ ਪੈ ਜਾਓ ਇਹ ਵੀ ਤੇ ਬੜਾ ਫਰਕ ਹੁੰਦਾ ਨਾ ਮਾਵਾਂ ਦਾ ਵੀ ਨਾ ਦਿਲ ਹੁੰਦਾ ਨਾ ਬੱਚਿਆਂ ਦਾ ਆਉਂਦਾ ਵ ਮਾਵਾਂ ਦਾ ਉਹਿਲ ਵੀ ਕੱਦਾ ਪੇਕੇ ਜਾਣ
ਤੇ ਬੱਚੇ ਖੁਸ਼ ਨੇ ਆ ਕੇ
ਬੱਚੇ ਖੁਸ਼
ਹਮ ਪਹਿਲਾਂ ਸਾਨੂੰ ਪਹਿਲਾਂ ਸਾਨੂੰ ਨਾ ਪੰਜ ਛੇ ਘੰਟੇ ਛੇ ਘੰਟ ਲੱਗ ਜਾਂਦੇ ਸੀ ਆਂਦੇ ਆਂਦੇ ਆਪਣੇ ਘਰ ਤੋਂ ਇੱਥੇ ਤੱਕ ਲੇਕਿਨ ਹੁਣ ਜੋ ਜੋ ਫਲਾਈਓਵਰ ਨਵਾਂ ਬਣਿਆ ਹੋਵੇ ਉਹਨੇ ਮਤਲਬ ਚਾਰ ਛੇ ਘੰਟੇ ਦਾ ਸਫ਼ਰ ਦੋ ਚਾਰ ਘੰਟਿਆਂ ਦਾ ਕਰਤਾ
ਅੱਛਾ
ਪਹਿਲਾਂ ਸੀ ਕਿ ਸਾਨੂੰ ਰਾਜਧਾਨੀ ਚ ਹੋ ਕੇ ਆਉਣਾ ਬੰਦਾ ਸੀ ਸ਼ਹਿਰ ਦੇ ਦੇਸ਼ ਦੀ ਰਾਜਧਾਨੀ ਚੋਂ ਤੇ ਹੁਣ ਉੱਧਰ ਜਾਣਾ ਹੀ ਨੀ ਪੈਂਦਾ ਫਲਾਈਓਵਰ ਬਣ ਗਿਆ
ਅੱਛਾ
ਸਿੱਦਾਂ ਉਹ ਫਲਾਈਓਵਰ ਤੇ ਚੜ੍ਹੇ ਤੇ ਜਿੱਥੇ ਵੀ ਤੁਸੀਂ ਜਾਣਾ ਹੋਵੇ ੱ ਬਣਿਆ ਹੋਇਆ ਹੈ ਕਿ ਤੁਸੀਂ ਕਿਸੇ ਨੇ ਜ ਜਿੱਦਾਂ ਜਾਣਾ ਉਹ ਐਗਜ਼ਿਟ ਦਾ ਨ
ਆਾਂ ਉਹ ਲੱਗਾ ਆਆ ਸੜਕਾਂ ਦੇ ਉੱਤੇ ਲੱਗੇ ਹੋਏ ਨੇ ਇੱਦ ਮੁੜੋ ਇੱਦਾਂ ਬਹੁਤ ਸੋਹਣੀਆਂ ਸੜਕਾਂ ਬਣ ਗਈਆਂ ਨੇ
ਹਾਂ ਫਲਾਈਓਵਰ ਵੀ ਤੁਸੀਂ ਮਤਲਬ ਵੇਖ ਕੇ ਤੁਹਾਨੂੰ
ਅੱਛਾ ਲੱਗਦਾ ਹੈ
ਰਾ ਰਾਤ ਜਾ ਤੇ ਲਾਰਾਂ ਵੜੀਆਂ ਹੋਈਆਂ ਨੇ
ਹਾਂਜੀ ਹਾਂਜੀ ਜੀ ਬਹੁਤ ਸੁਣਿਆ ਲੈ ਤੇ ਬਹੁਤ
ਫਈਵਰ ਜ਼ਮੀਨ ਤੇ ਵੀ ਉਹ ਸੜਕਾਂ ਤੇ ਉਹ ਨਿਸ਼ਾਨ ਲੱਗੇ
ਹਾਂ ਉਹ ਲੱਗਦਾ ਲਾਈਟਾਂ ਜਗਦਿਆਂ ਪਈਆਂ ਨੇ ਇਝ ਲੱਗਦਾ ਦੂਰੋਂ ਵੀ ਥੱਲੇ ਲਾਈਟਾਂ ਜਗਦਿਆਂ ਪਿਆਆਂ ਹਾਂ ਹਾਂ
ਨਿੱਕੇੀਆਂ ਨਿੱਕੇੀਆਂ ਬਲਬ ਦੇ ਲੱਗੇ ਹੋਏ ਨੇ ਤੇ ਨਾਲ ਹੀ ਐਰ ਦੇ ਨਿਸ਼ਾਨ ਨੇ ਤਾਂ ਕਿ ਬੰਦੇ ਨੇ ਦੂਰ ਦੀ ਦੂਰਰਾ ਦੀ ਨਜ਼ਰ ਆ ਜਾਵੇ ਵੀ ਕਿੱਧਰ ਮੁੜੇ ਦਾ
ਹਾਂਜੀ ਹਾਂਜੀ
ਤਾਂ ਕਿ ਬੰਦੇ ਨੂੰ ਪਤਾ ਲੱਗੇ ਫਲੈਕਸ਼ਨ ਦੇ ਨਾਲ ਹਾਂ ਵੀ ਹੁਣ ਇਹ ਏਰੀਆ ਆ ਗਿਆ ਐਗਜ਼ਿਟ ' ਹੁਣ ਅਸੀਂ ਬਾਹਰ ਜਾਣਾ ਇਹ ਐਰੋ ਤੇ ਵੀ ਉਹ ਲੱ ਗੇ ਆਉਂਦਾ ਹੈ ਚਮਕੀਲਾ ਦਾ ਲੱਗਿਆ ਹੁੰਦਾ ਕੁਛ ਤੇ ਉਹਨੂੰ ਵੇਖ ਕੇ ਆਂਦਾ ਤਾਂ ਲੱਗ ਜਾਂਦਾ ਹਾਂ ਹੁਣ ਕਿ
ਤੁਹਾਡਾ ਵਿਆਹ ਬਾਹ ਹੋਇਆ ਤੁਹਾਨੂੰ ਤੇ ਸਾਰੀਆਂ ਸੜਕਾਂ ਯਾਦ ਹੋ ਗਈ ਆਉਣੀਆਂ ਨੇ
ਆਾਂ ਸੁਲ ਸੜਕਾਂ ਤੇ ਯਾਦ ਹੋ ਹੁਣ ਹੋ ਹੀ ਗੀਆਂ ਯਾਦ
ਸਾਡੀ ਭੈਣ ਵੀ ਸਾਰੀਆਂ ਯਾਦ ਨੇ ਹੀ ਬੜਾ ਘੁੰਮਦੀ ਹੈ ਕਾਰ ਨੀ ਪੈਂਦੇ ਸਾਡੀ ਭੈਣ ਹੈਗੀ ਆ ਇੱਕ ਉਹਨੂੰ ਵੀ ਸਾਰੀਆਂ ਸੜਕਾਂ ਯਾਦ ਨੇ ਹੀ ਕਾਰ ਘੁੰਮਦੀ ਰਹਿੰਦੀ ਕਦੀ ਕਿੱਥੇ ਜਾਂਦੀ ਹੈ ਕਦੇ ਕਿੱਥੇ ਜਾਂਦੇ ਆ ਫਿਰ ਸਾਨੂੰ ਦੱਸ ਹੁੰਦੀ ਅੱਜ ਮੈਂ ਇੱਥੇ ਚੱਲ ਹ ਅੱਜ ਮੈਂ ਇੱਥੇ ਚੱਲਦੀ ਹ ਵਧੀਆ ਸੜਕਾਂ ਬਣ ਗਈਆਂ ਨੇ ਆਪਣਾ ਜੜ ਕਦਾ ਕਾਰ ਬੈਣ ਤੇ ਘੁੰਮਦੀ ਰਹਿੰਦੀ ਹੈਲੋ
ਚੱਕਰ ਮਾਰੋ ਫੇਰ ਘੁੰਮੋ
ਹੈਂ
ਤੁਸੀਂ ਵੀ ਘੁੰਮੋ ਤੁਹਾਨੂੰ ਸੜਕਾਂ ਯਾਦ ਯਾਦ ਹੋ ਜਾਣਗੀਆਂ
ਸਾਡਾ ਦਿਲ ਹੀ ਨੀ ਕਰਦਾ ਘਰੋਂ ਨਿਕਲਣ ਦੇ ਸਾਨੂੰ ਘਰ ਹੀ ਪਸੰਦ ਏ ਇੱਕ ਇੱਕ ਭੈਣ ਰੱਖੀ ਹੋਈ ਹੈ ਘੁੰਮਣ ਵਾਸਤੇ ਓਹਨੂੰ ਆਪਾ ਆਖਿਆ ਏ ਸਾਨੂੰ ਦਸ ਦੇਂਦੀ ਸੜਕ ਕਿਦਰ ਜਾਣੀ ਏ ਘਰ ਬੈਠੇ ਸਾਨੂੰ ਪਤਾ ਲੱਗ ਜਾਂਦਾ ਏ ਸਲਾਹ ਬਣਾਂਦੇ ਪਏ ਆ ਆਪਣੀ ਭੈਣ ਵੱਡੀ ਨੂੰ ਕਹਿੰਦੀ ਪਈ ਚਲ ਆ ਕਿਤੇ ਘੁੰਮ ਆਈਏ ਓਦਾ ਵੀ ਮੇਰੀ ਦਿਲ ਕਰਦਾ ਘਰੋਂ ਨਿਕਲਣ ਤੇ ਉਹ ਮੇਰਾ ਵਾਕਿਆ ਨੀ ਹੈ
ਮੈਂ ਨਾ ਲੀਯੇ ਅਗਰ ਤੁਸੀਂ ਕਿਸੇ ਤੇ ਡਿਪੈਂਡ ਰਹੋਗੇ ਕਿ ਆਹ ਘੁੰਮ ਹੀਏ ਆਹ ਚੱਲ ਈ ਫਿਰਸੀ ਕਦੇ ਘੁੰਮ ਨੀ ਪਾਓਗੇ
ਇਹ ਵੀ ਗੱਲ ਸਹੀ ਆਖੀ ਨੇ
ਕਿਹਾ ਵੱਡੀ ਭੈਣ ਨੂੰ ਕਿਹਾ ਵੇ ਛੋਟੀ
ਆਹ ਵੀ ਨਾ ਵੀ ਸਾਨੂੰ ਕੱਲ ਮਜਾ ਨੀ ਨਾ ਆਉਂਦਾ ਸਾਡੀ ਜੋੜੀ ਆ ਨਾ ਹੈਲੋ ਹੈਲੋ ਹੈਲੋ
ਕਦੇ ਕਦ। ਰ ਤਾਂ ਜੋੜੀ ਤੋੜਨੀ ਪੈਗੀ ਨਾ ਇਕੱਲੇ ਤੇ ਨਿਕਲਣਾ ਚਾਹੀਦਾ ਘਰੋਂ ਦੀ ਹਾਂਜੀ ਵਦ
ਹੁਣ ਅਵਾਜ਼ ਆ ਰਹੀ ਹੈ ਵਿੱਚੋਂ ਬੰਦ ਹੋ ਗਏ ਸੀੇ।
ਮੈਂ ਕਿਹਾ ਇਕੱਲੇ ਘਰੋਂ ਦੀ ਨਿਕਲਣਾ ਚਾਹੀਦਾ ਏ।
ਇਕੱਲੇ ਤੇ ਚਲੇ ਜਾਈਏ ਪਰ ਮਨ ਨੀ ਲੱਗਦਾ ਇੱਕਲਿਆ।
ਤੇ ਮਨ ਲਾਉਣ ਵਾਸਤੇ ਤੁਹਾਡੀ ਵੱਡੀ ਭੈਣ ਹੈਗੀ ਆ ਨਾ। ਛੋਟੀ ਭੈਣ ਹੈਗੀ, ਉਹਨਾਂ ਕੋਲ ਜਾਓ ਨਾ।
ਸਮਾਨ ਲਾਉਣ ਵਾਲਾ ਬੰਦਾ ਚਾਹੀਦਾ ਨਾ। ਉਹਨੂੰ ਮੈਂ ਪਿਆ ਚਲਾ ਬਜਾ ਚਲੀਏ ਅਸੀਂ ਭੈਣ ਕੋਂ ਮਿਲ਼ ਆਈਏ। ਹੋਰ ਕਿੱਥੇ ਜਾਣਾ ਵ? ਬਸ ਉਹਦਾ ਦਿਲ ਹੀ ਨਹੀਂ ਕਰਦਾ। ਘਰੋਂ ਨਿਕਲਣ ਤੇ ਘਰ ਕੰਮ ਕਰਕੇ ਕੇ ਬੜੀ ਖੁਸ਼ ਹੈ।
ਹਾਂ। ਅਸੀਂ ਤਾਂ ਸਫ਼ਰ ਜਦੋਂ ਨਿਕਲਦੇ ਆ। ਜਾ ਤੇ ਸ਼ਬਦ ਚਲਾਣੇ ਹਾਂ ਜਾਂ ਗਾਣੇ ਚਲਾਉਦੇ ਹਾਂ।
ਹੂੰ। ਹਾਂ ਤੁਹਾਡੇ ਸੁਣਨ ਨੇ ਗਾਣੇ ਬੜੇ ਹੁਣੇ ਬੋਲਦੇ ਹੋ ਤੁਸੀਂ। ਅਸੀਂ ਦੇਖਿਆ ਪਿੱਛੇ ਘੁੰਮਣ ਗਏ ਸੌ ਬੜੇ ਸੋਹਣੇ ਗਾਣੇ ਬੋਲਦੇ ਹੋ। ਆਪਣਾ ਮਨ ਤੁਸੀਂ ਆਪੇ ਹੀ ਲਾ ਲੈਂਦੇ ਹੋ। ਤੁਹਾਨੂੰ ਤੇ ਕਿਸੇ ਬੰਦੇ ਦੀ ਲੋੜ ਹੀ ਨਹੀਂ ਹੈਗੀ ਨਾਲ
ਪਰ ਸਾਡੇ ਨਿਆਣੇ ਹੈ
ਹਾਂਜੀ ਹਾਂਜੀ ਹਾਂਜੀ ਆਹ ਬੜਾ ਫ਼ਰਕ ਪੈਂਦਾ ਬੰਦਾ ਚ ਨਾਲ ਬਿਜੀ ਹੁੰਦਾ ਨਾ। ਉਹਨਾਂ ਨੂੰ ਕਿਸੇ ਬੰਦੇ ਦੀ ਲੋੜ ਨਹੀਂ ਹੁੰਦੀ। ਕਿਉਂਕਿ, ਬੱ ੱਚੇ ਹੁੰਦੇ ਨਾਲ ਉਹਨਾਂ ਨੂੰ ਵੇਖਣ ਕੇ ਧ ਨੂੰ ਵੇਖਣ।
ਹਾਂ, ਬੱਚਾ ਹੀ ਸਾਨੂੰ ਪੂਰਾ ਘਰ ਘੁਮਾ ਦਿੰਦੇ ਨੇ।
ਹੂੰ। ਛੋਟੇ ਬੱਚੇ ਨਾ ਉਹੀ ਬੱਚੇ ਪਰੇਸ਼ਾਨ ਕਰਦੇ ਨੇ। ਮਾਵਾਂ ਬੱਚਿਆਂ ਬੀਜ਼ੀ ਰਹਿੰਦੀਆਂ ਨੇ।
ਬੱਸ ਐਵੇਂ ਕਿ ਸੜਕਾਂ ਸੜਕਾਂ ਵਧੀਆ ਨੇ। ਆਰਾਮ ਨਾਲ ਸੜਕਾਂ ਤੇ ਆ ਕਾਰਾਂ ਚਲਾਉਂਦੇ ਹਾਂ ਬੱਚੇ ਇੰਜੋਏ ਕਰਦੇ ਨੇ ਤੇ ਬੱਚੇ ਕਹਿੰਦੇ ਨੇ ਬਸ ਮਿਊਜ਼ਿਕ ਨਾ ਬੰਦ ਹੋਏ।
ਅੱਛਾ।
ਜਾਂ ਸ਼ਬਦ ਚੱਲਣ ਗਾਣੇ ਮ ਤੇ ਗਾਣੇ ਚਲਾਓ ਪੰਜਾਬੀ ਗਾਣੇ ਚਲਾਓ ਤੇ ਖੁਸ਼ ਹੁੰਦੀ ਏ
ਅੱਛਾ
ਹੋਰ ਰਸਤੇ ਵਿੱਚ ਮੰਨ ਲਓ ਕਿਸੇ ਦਾ ਫੋਨ ਆ ਗਿਆ ਹੁਣ ਬੰਦੇ ਨੂੰ ਫੋਨ ਛੱਡ ਕੇ ਕੇ ਗਾਣੇ ਬੰਦ ਕਰਕੇ ਫੋਨ ਸੁਣਨਾ
ਹਾਂਜੀ
ਉਹ ਉਹਦਾ ਰੋਣਾ ਸ਼ੁਰੂ
ਕਿ ਗਾਣੇ ਕਿਉਂ ਲਗਾ ਗਾਣੇ ਬੰਦ ਕਰਦੇ ਨੇ
ਬੱਚਾ ਐਵੇਂ ਹਿੱਲ ਗਿਆ ਨਾ ਗਾਣੇ ਸੁਣਨ ਅਤੇ ਫਿਰ ਉਹਨਾਂ ਨੂੰ ਬੋਰਿੰਗ ਜਿਹਾ ਲੱਗਦਾ ਵ ਬਈ ਕੋ ਫੋਨ ਖੋਹ ਲਿਆ ਇਹਨਾਂ ਨੇ
ਹੋਰ ਮੰਨ ਲਓ ਕੋਈ ਘਰ ਗੇਸ ਚਾਰਜ ਫਿਰ ਪਹਿਲਾਂ ਕਹਿੰਦੀਏ। ਅ ਅਗਰ ਕੋਈ ਹਿੰਦੂੰ ਤੋਂ ਕੋਈ ਬੰਦਾ ਤਾਂ ਤੋਂ ਕਹਿੰਦੀ ਏ ਨਮਸਕਾਰ
ਅੱਛਾ।
ਜਦੋਂ ਪੰਜਾਬੀ ਬੰਦਾ ਆਂਦੈ ਕਹਿੰਦੀ ਸਤਿ ਸ਼੍ਰੀ ਅਕਾਲ ਤੇ ਇਹਨਾਂ ਹਾਂ। ਕੋਈ ਸ਼ਬਦ ਆ ਗਿਆ ਕੋਈ ਸ਼ਬਦ ਆ ਗਿਆ ਸ਼ਬਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਹੋਇਆ ਗੁਰੂ ਗੋਬਿੰਦ ਸਿੰਘ ਜੀ ਆ ਗਏ ਗੁਰੂ ਗੋਬਿੰਦ ਸਿੰਘ ਜੀ ਆ ਗਏ ਖੁਸ਼ ਹੁੰਦੀ ਹੈ।
ਵਧੀਆ ਬੱਚਾ ਤੁਹਾਡੇ ਆਪਣਾ ਜਿਵੇਂ ਮ